ਅਕਾਲ ਜੀ ਹੋਰ ਕੀ ਹਾਲ ਮਹਾਰਾਜ ਠੀਕ ਹੋ
ਹਾਂਜੀ ਠੀਕ ਆ ਹੋਰ ਵਧੀਆ
ਕੀ ਕਰ ਰਹੇ ਜੇ
ਕੁਛ ਨੀ ਬਸ ਬੈਠੇ ਜੇ ਸੀ ਜੇ
ਹੋਰ ਘਰ ਪਰਿਵਾਰ ਸਭ ਵਧੀਆ
ਹਾਂਜੀ ਸਭ ਵਧੀਆ
ਬਾਰਿਸ਼ ਸਭ ਵਧੀਆ ਜੀ ਵਧੀਆ ਹੋਰ ਛੁੱਟੀਆਂ ਛੁੱਟੀਆਂ ਪੈ ਗਈਆਂ ਫਿਰ ਬੱਚਿਆਂ ਬੁੱਚਿਆਂ ਦੀਆਂ
ਜਆਂ।
ਅੱਛਾ, ਅੱਛਾ। ਫੇਰ ਜਾਣ ਦਾ ਪ੍ਰੋਗਰਾਮ ਬਣਾ ਫਿਰ ਕਿੱਥੇ ਕਿ ਨਹੀਂ।
ਹਾਂ, ਬਣਾ ਰਿਆ ਜੰਮੂ ਜਾਣ ਦਾ।
ਅੱਛਾ ਠੀਕ ਹੈ। ਠੀਕ ਹੈ। ਤੇ ਜੰਮੂ ਤੁਹਾਡੇ ਮਤਲਬ ਰਿਸ਼ਤੇਦਾਰੀ ਰਹਿੰਦੀ ਕੋਈ। ਕੌਣ?
ਮਾਸੀ ਜੀ ਰਹਿੰਦੇ।
ਅੱਛਾ। ਠੀਕ ਹੈ। ਠੀਕ ਹੈ। ਜਥੇ ਉਹਨਾਂ ਨੇ ਉਹਨਾਂ ਦੇ ਕੋਲ ਤੁਸੀਂ ਕੀ ਜਾਓਗੇ ਤੇ। ਫ ਤੇ ਜੰਮੂ ਫਿਰ ਤੁਹੀ ਪਹਿਲੇ ਹੋ ਕੇ ਆਏ ਕਦੇ। ਘੁੰਮ ਕੇ ਆਏ ਉੱਥੇ।
ਨਹੀਂ।
ਅੱਛਾ, ਅੱਛਾ। ਮੈਂ ਹੋ ਕੇ ਆਇਆ ਪਹਿਲੇ ਜੰਮੂ ਚ ਬੜਾ ਵਧੀਆ ਨਜ਼ਾਰਾ ਹੈਗਾ ਉੱਧਰ। ਸਭ ਤੋਂ ਵਧੀਆ ਗੱਲ ਉੱਥੇ ਨਾ ਇੱਕ ਰਾਜੇ ਦਾ ਮਹਿਲ ਹੈਗਾ।
ਹਾਂਜੀ, ਹਾਂਜੀ।
ਇੱਧਰ ਦੇ ਰਾਜੇ ਹੈਗੇ ਸਨ। ਜੰਮੂ ਦੇ ਸਾਈਡ ਵਾਲੇ। ਉਹਨਾਂ ਦਾ ਮਹਿਲ ਹੈਗਾ ਅੱਜ ਵੀ ਉਹ ਬਣਿਆ ਹੋਇਆ। ਉੱਥੇ ਬੜੀ ਵਧੀਆ ਜਗਹਾ ਬਣੀ ਦੀ ਹੈ। ਉੱਥੇ ਨਾ ਸੋਨੇ ਦੀ ਕੁਰਸੀ ਪਈ ਹੋਈ ਏ।
ਹਾਂਜੀ।
ਸੋਨੇ ਦੀ ਕੁਰਸੀ ਪਈ ਦੀਓ। ਥੇ ਪੂਰੀ ਬਣੀ ਹੋਈ ਜਿਹਦੇ ਤੇ ਹਾਂ ਜਿਦੇ ਤੇ ਉੱਤੇ ਰਾਜਾ ਪਹਿੰਦਾ ਹੁੰਦਾ ਸੀ।
ਅੱਛਾ।
ਕਹਿੰਦੇ ਨੇ ਉਹ ਕੁਰਸੀ ਉਸ ਟਾਈਮ ਦੀ ਹੈਗੀ ਰਾਜੇ ਦੇ ਟੈਮ ਦੀ। ਅਸੀਂ ਵੇਖੀ ਉੱਥੇ। ਉਹ ਜੰਮੂ ਹੈਗੀ ਜੀ ਜੰਮੂ। ਉਹਦਾ ਨਾਮ ਮੈਂ ਭੁੱਲਦਾ ਪਿਆ ਹਾਂ। ਜੰਮੂ ਹੈਗੀ ਹੈ ਤੇ ਉਹ ਰਾਜੇ ਦਾ ਮਹਿਲ ਬੜਾ ਫੇਮਸ ਹੈਗਾ ਉਹ ਵੀ। ਇੱਕ ਉੱਥੇ ਰਘੁਨਾਥ ਮੰਦਿਰ ਹੈਗਾ। ਹਾਂ ਉਹ ਬੜਾ ਅੱਛਾ ਹੈਗਾ ਉੱਥੇ ਨਜ਼ਾਰਾ ਹੈਗਾ ਉਹ ਵੀ ਬੜਾ ਵਧੀਆ ਮੰਦਿਰ ਬਣਾਇਆ ਬੜਾ ਉੱਚਾ ਐ ਬੜੀ ਫੇਮਸ ਹੈਗਾ ਉਹ ਵੀ ਜਗ੍ਹਾ ਉੱਥੋਂ ਦੀ ਬਾਕੀ ਤੇ ਹੀਲ ਸਟੇਸ਼ਨ ਹੈਗਾ ਵੀ ਕਹਿੰਦੇ ਜੰਮੂ ਦੇ ਨੇੜੇ ਤੇੜੇ ਕੋਈ ਅ ਸਮਝ ਲੋਓ ਕਿ ਚਾਲੀ ਪੰਜਾਹ ਹਾਂ ਕਸ਼ਮੀਰ ਸਾਈਡ ਚਲੇ ਜਾਓ ਹਾਂ ਉਹ ਅੱਗੇ ਉਹ ਤੇ ਅੱਗੇ ਜਾਣਾ ਪਏਗਾ ਨਾ ਤੁਹਾਨੂੰ ਕਸ਼ਮੀਰ ਉੱਥੋਂ ਥੋੜ੍ਹਾ ਜਿਹਾ ਦੂਰ ਪੈ ਜਾਂਦਾ ਬਾਕੀ ਜਦੋਂ ਤੁਸੀਂ ਉੱਥੇ ਜਾਓਗੇ ਤੇ ਓਕੇ ਕਸ਼ਮੀਰ ਵੀ ਕਹਿੰਦੇ ਨੇ ਉੱਥੇ ਬੜਾ ਵਧੀਆ ਨਜ਼ਾਰਾ ਹੈਗਾ
ਹਾਂਜੀ ਹਾਂਜੀ ਹਾਂ ਸ੍ਰੀ ਨੰਦਰ ਵਗੈਰਾ ਸਭ
ਸ਼੍ਰੀਨਗਰ ਲੇਕ ਹੈਗੀ ਹੈ ਲੇਕ ਲੇਕ ਮਤਲਬ ਵੀ ਜਿਹੜੀ ਉਹ ਜਿਹਦੇ ਕਿਸ਼ਤੀਆਂ ਚੱਲਦੀਆਂ ਹਾਂ ਉਹ ਲੇਕ ਜਿਹੜੀ ਹੈਗੀ ਹੈ ਉਹਦੇ ਤੇ ਲੋਕ ਜਿਹੜੇ ਨੇ ਨਾ ਜਾਂਦੇ ਨੇ ਬੜੇ ਕੁਛ ਹੁੰਦੇ ਨੇ ਉੱਥੇ ਆਪਣਾ ਅੰਦਰ ਹੀ ਘੁੰਮਣ ਦਾ ਨਜ਼ਾਰਾ ਹੈਗਾ ਹੈ ਜਿਵੇਂ ਝੋਪੜੀ ਟਾਈਪ ਕਾਰ ਨਹੀਂ ਹੁੰਦਾ ਜਿਵੇਂ ਕਾਰ ਉਵੇਂ ਬਣਾਇਆਾ ਬੜਾ ਸੋਹਣਾ ਉਹਨਾਂ ਨੇ ਬਣਾਇਆ ਕਸ਼ਮੀਰ ਆਲਿਆਂ ਨੇ। ਬਸ- ਬਸ- ਬਸ ਵਧੀਆ- ਵਧੀਆ ਹੋਰ ਰੋਟੀ ਰੁ
ਤੁਹਾਡਾ ਹਾਂਜੀ- ਹਾਂਜੀ ਤੇ ਤੁਹਾਡਾ ਬਣਿਆ ਕੋਈ ਪਲੈਨ
ਬਸ ਜੀ ਸਾਡਾ ਪਲੈਨ ਬੰਦਾ ਪਿਆ ਸੀ ਬਸ ਗਰਮੀ-ਗੁਰਮੀ ਕਰਕੇ ਥੋੜਾ ਜਿਹਾ ਨਾ ਟਿਕਟਾਂ ਟੁਕਟਾਂ ਨੀ ਹੋ ਰਹੀਆਂ। ਕੋਸ਼ਿਸ਼ ਕਰਦੇ ਪਏ ਹਾਂ ਜੇ ਟਿਕਟਾਂ ਟੁਕਟਾ ਹੋ ਜਾਣ ਨਾ ਗਰਮੀਆਂ ਕਰਕੇ ਕਹਿੰਦਾ ਟਿਕਟਾਂ ਨੀ ਹੋ ਰਹੀਆਂ।
ਹਾਂਜੀ -ਹਾਂਜੀ ਛੁੱਟੀਆਂ ਪਈਆਂ ਹੋਈਆਂ, ਸ ਛੁੱਟੀਆਂ ਪਈਆਂ ਹੋਈਆਂ ਸਭ ਦੀਆਂ
ਕਰਕੇ ਪਈਆਂ ਹੋਈਆਂ ਤੇ ਉਹਦੇ ਕਰਕੇ ਸਭ ਜਿਹੜਾ ਨਾ ਉਹ ਫੇਮਸ ਹੋਇਆ ਕੀ ਕਹਿੰਦੇ ਨੇ ਉਹਨੂੰ ਭਰਿਆ ਦਾ ਸਾਰਾ ਡੱਬੇ-ਡੁੱਬੇ ਤੇ ਟਿਕਟਾਂ ਮਿਲ ਨੀ ਰਹੀਆਂ ਬੜੀ ਦਿੱਕਤ ਹੁੰਦੀ ਹੈ ਇਸ ਚੀਜ਼ ਦੀ
ਕਿੱਥੇ ਜਾਣਾ ਤੁਸੀਂ ਨੇ ਵੈਸੇ
ਦੇਖੋ ਸਾਡਾ ਪ੍ਰੋਗਰਾਮ ਬਣ ਰਿਹਾ ਸੀ ਵੈਸੇ ਤੇ ਇੱਧਰ ਜਾਣ ਦਾ ਹੀ ਪੰਜਾਬ ਸਾਈਡ ਹੀ ਜਾਣ ਦਾ ਬਣਦਾ ਸੀ, ਪਰ ਭੀੜ ਬੜੀ ਹੈਗੀ ਸੋਚ ਰਹੇ ਸੀ ਇੱਧਰ ਅਨੰਦਪੁਰ ਸਾ ਸੈਬ ਚਲੇ ਜਾਈਏ। ਪਰ ਉਹ ਭੀੜ ਕਰਕੇ ਥੋੜਾ ਜਿਹਾ ਆਪਣਿਆਂ ਨੂੰ ਥੋੜਾ ਜਿਹਾ ਹੁੰਦਾ ਕੋਈ ਗੱਲ ਨਈ। ਪਰ ਮੈਂ ਇੱਕ ਚੱਲ ਹੋਰ ਸੋਚੀ ਹੈ ਕਿ ਬਈ ਭੀੜ ਤੇ ਚਲੋ ਹੈਗੀ ਐ ਗਰਮੀ ਹੀ ਬੜੀ ਏ।
ਹਾਂਜੀ ਗਰਮੀ- ਗਰਮੀ ਬਹੁਤ ਐ ਬਹੁਤ ਸਾਰਾ ਦਿਨ ਏਸੀ ਵਿਚ ਵੀ ਬੈਠੋ ਫੇਰ ਵੀ ਡਰ ਲੱਗਦੀ ਐ।
ਹਾਂ ਬਸ ਉਹੀ ਗੱਲ ਹੈ ਨਾ ਗਰਮੀ ਕਰਕੇ ਵੀ ਦਿਲ ਨੀ ਕਰਦਾ ਅੱਜ-ਕੱਲ ਬਸ ਇਹੀ ਸੋਚਦਾ ਬੰਦਾ ਚਲ ਰਜਿੰਦਰ ਆਰਾਮ ਨਾਲ ਬੈਠਾ ਰਹੇ ਹੋਰ ਕੀ ਏ। ਇਹੀ ਗੱਲ ਆਂਦੀ ਗਰਮੀ ਕਰਕੇ ਥੋੜਾ ਦਿਲ ਨਹੀਂ ਕਰਦਾ ਫਿਰ ਟਿਕਟਾਂ ਕਰਾਣ ਦਾ ਫਾਇਦਾ ਤਾਂ ਜੇ ਟਿਕਟਾਂ ਮਿਲਣ ਵੀ ਟਿਕ ਟਿਕਟਾਂ ਵੀ ਨਹੀਂ ਮਿਲ ਰਹੀਆਂ ਮਹੀਨਾ ਟਿਕਟਾਂ ਦੀ ਬੜੀ ਦਿੱਕਤ ਚੱਲ ਰਹੀ ਐ।
ਅੱਛਾ, ਹਾਂਜੀ-ਹਾਂਜੀ ਬੁਕਿੰਗ ਪਹਿਲੇ ਕਰਵਾਣੀ ਪੈਂਦੀ ਐ।
ਹਾਂ ਬਸ ਕੁਝ ਦਿਨ ਪਹਿਲੇ ਕਰਾਣੀ ਪੈਂਦੀ ਦੂਸਰੀ ਗੱਲ ਪਤਾ ਇੱਕ ਹੋਰ ਹੈ ਕਿ ਨਾ ਉਹ ਸੋਚਣ ਵਾਲੀ ਗੱਲ ਹੈ, ਕਿ ਬ ਇਹ ਇਸ ਟਾਈਮ ਦੇ ਵਿੱਚ ਨਾ ਆਟੋਮੈਟਿਕਲੀ ਜਣੀ ਨਾ ਪਹਿਲੇ ਲੋਕੀ ਬੁੱਕ ਕਰਾ ਦਿੰਦੇ ਨੇ ਗਰਮੀਆਂ ਦੀ ਛੁੱ ਛੁਟੀਆਂ ਪੈਂਦੀਆਂ ਬੱਚਿਆਂ ਦੀਆਂ ਕਈਆਂ ਨੇ ਨਾਨੀ ਘਰ ਜਾਣਾ ਹੈ ਕਈਆਂ ਨੇ ਕਿੱਥੇ ਜਾਣੈ? ਉਹ ਫੇਰ ਨਾਨੀ ਘਰ, ਜਾਣ ਤੋਂ ਪਹਿਲੇ ਫੇਰ ਪਤਾ ਹੁੰਦਾ ਵੀ, ਜੂਨ ਦੀ ਛੁੱਟ ਪੈਣੀਆਂ ਦੋ ਮਹੀਨਾ ਪਹਿਲਾਂ ਹੀ ਕਰਾ ਦਿੰਦੇ ਨੇ, ਵੀ ਇਸ ਤਰੀਕ ਦੀ ਛੁੱਟੀਆਂ ਪੈ ਜਾਣੀਆਂ, ਅੰਦਾਜ਼ਾ ਤੇ ਹੁੰਦਾ ਹੀ ਹੈ ਸਾਰੇ ਬੱਚਿਆਂ ਨੂੰ।
ਹਾਂਜੀ, ਹਾਂਜੀ।
ਪੱਕਾ, ਕੁਝ ਵੇਖੋ ਘੁੰਮਣ ਫਿਰਨ ਜਾਂਦੇ ਨੇ ਗਰਮੀ ਚ ਬ ਹੈ ਦਿਲ ਨੀ ਕਰਦਾ ਜੀ। ਸਾਰਾ ਦਿਨ ਖਾਂਦੇ ਪੀਂਦੇ ਵੀ ਰੋਣਾ ਵ ਲਿਕਵਿੜ ਪਿਆ ਜਾਂਦਾ ਹੈਗਾ, ਬਸ ਲਿਕਵਿਡ ਪਿਆ ਜਾਂਦਾ ਹੈਗਾ। ਉਹਦੇ ਨਾਲ ਬਤਿਆ ਪੇਟ ਭਰ ਜਾਂਦਾ, ਆਪਣੇ ਵੀ ਭਰ ਜਾਂਦੇ ਨੇ। ਪਾਣੀ ਪੀ ਕੀ ਕੇ, ਬਸ -ਬਸ, ਬਸ ਰੋਟੀ ਖਾਣ ਦਾ ਦਿਲ ਹੀ ਨਹੀਂ ਕਰਦਾ। ਤਾਂ ਫਿਰ
ਹਾਂਜੀ, ਨਹੀਂ ਹ ਡਨੀ ਪਾਣੀ ਪੀ ਪੀ ਕੇਈ ਪੇਟ ਭ ਹਾਂ ਮਨ ਹੀ ਨੀ ਲੱਗਦਾ ਖਾਣ ਦਾ
ਵੀ ਇਹ ਹੁਣੇ ਨਿੰਬੂ ਪਾਣੀ ਪੀਤੈ, ਦਿਲ ਹੀ ਨੀ ਕਰਦਾ ਖਾਣ ਦਾ। ਇਹਦੇ ਨਿੰਬੂ ਪਾਣੀ ਪੀ ਲਓ। ਲਿੰਬਰ ਦੂਸਰਾ ਪਾਣੀ ਪੀ ਲੋਓ, ਜਾਂ ਇੱਕ ਅੱਧਾ ਕੋਈ ਫੁਲਕਾ ਖਾਣਾ। ਤੇ ਉਹ ਹਾਂ ਬਸ ਇਹੀ ਗੱਲ ਆਗੀਈ ਹਾਂ, ਬਾਕ ਕੀ ਸੋਚਣ ਆਲੀ ਗੱਲ ਏ, ਕਿ ਬਈ ਗਰਮੀਆਂ ਇਚ ਨਾ ਬੰਦੇ ਦਾ ਵੈਸੇ ਈ ਜੇੜਾ ਨਾ, ਸਾਰਾ ਦਿਨ ਘੁੰਮ -ਘੁੰਮ ਕੇ ਨਾ ਐਨਰਜੀ ਵੈਸੇ ਵੇਸਟ ਹੋ ਜਾਂਦੀ ਏ। ਮਿੱਠਾ ਖਾਣ ਦਾ ਤੇਣ ਓ ਆਂਦੈ ਜੇੜਾ
ਮੀ ਹਾਂਜੀ ਹਾਂਜੀ, ਮਿੱਠਾ ਪਾਣੀ ਪੀ ਲੋ, ਨੋਰਮਲ ਪਾਣੀ ਪੀ ਲੋੋ, ਨਿੰਬੂ ਪਾਣੀ ਸਭ ਤੋਂ ਬੈਸਟ ਨਿੰਬੂ ਪਾਣੀ ਪੀ ਲੋੋ।
ਫੇਰ ਕੁਲਫੀ ਵੀ ਐਹੋ ਜੀ ਏ ਕਿ, ਰਾਤੀ ਕੁਲਫ਼ੀ ਵੀ ਖਾਣੀ ਏ। ਬੱਚੇ ਸਾਡੇ ਹੈਗੇ ਨੇ, ਓਹ ਕਰੰਚੀ ਕੁਲਫ਼ੀ ਬੜੀ ਖੋਸ਼ ਹੋ ਕੇ ਖਾਂਦੇ ਨੇ।
ਹਾਂਜੀ ਹਾਂਜੀ, ਹਾਂ ਅੱਛੀ ਅੰਦਜਾਵੀ
ਪੰੰਚ
ਹਾਂ, ਹਾਂਜੀ -ਹਾਂਜੀ ਖਾਦੀ ਏ ਏਸਨੇ। ਖੀਂਦੇ ਐ ਜਾ ਅਪਲੇਟਾ ਦੀ।
ਅ ਹਾਂ, ਚੋਕਲੇਟ ਵਾਲੀ ਬਸ ਏਸ ਤਰ੍ਹਾਂ ਈ ਏ ਜੀ, ਬਸ ਖਾਣਾ ਪੀਣਾ ਜੇੜਾ ਨਾ ਓਹ, ਬਸ ਬੱਚਿਆਂ ਦਾ ਵੀ ਕੁਛ ਥੋੜਾ ਜਾ ਏੰਝ ਈ ਹੋਯੈ ਦੈ। ਲਿਕਵਿਡ ਜਾਂ ਹੁਣ ਸੋਚਦਾ ਪਿਆ ਸੀ ਮੈਂ ਕਿਆ ਚੱਲ ਤੇ ਦਿਲ ਨੀ ਕਰ ਰਿਆ, ਤੇ ਕੋਈ ਬਰੈਡ ਬਰੂਡ ਟੋਸਟ ਬਣਾ ਲੋ, ਐ ਚੀਜ਼ਾਂ ਆਣ ਐ ਬੰਦਾ ਚਟਪੱਟ
ਹਾਂਜੀ, ਔਦੇ ਨਾਂ ਦੀ ਪੇਟ ਭਰ ਜਾਂਦੈ, ਕੋਲਡ ਡਰਿੰਕ ਵਗੈਰਾ ਪੀ ਲਓ, ਪਾਣੀ ਵਗੈਰਾ ਓਦੇ ਚ ਪੇਟ ਹੋ ਜਾਂਦੈ। ਹੋਰ
ਬਸ ਬਸ ਬਸ ਹੋਰ ਸੁਣਾਓ ਤੁਸੀਂ।
ਵਧੀਆ, ਹੋਰ ਤੁਸੀ ਸੁਣਾਓ।
ਬਸ ਵਧੀਆ ਜੀ ਵਧੀਆ, ਮੈਂ ਔ ਪੁੱਛਣਾ ਸੀ ਮੈਂ ਕਿਆ ਤੁਸੀਂ ਓਹ ਪਿੱਛੇ ਦੱਸ ਰੇ ਸੀ ਬਈ ਓਹ ਖਾਣ ਅਸਤੇ ਤੁਸੀਂ ਬਣਾਂਦੇ ਹੈਗੇ ਔ, ਕੀ ਔ ਅਪਣਾ ਔ ਨਾਂ ਔਦਾ? ਓਹ ਬ੍ਰੈਡ ਦੇ ਉੱਪਰ ਲਾ ਕੇ ਨਾ ਕੀ ਲਾਂਦੇ ਔ। ਤੁਸੀਂ। ਲਾ ਕੇ ਬਣਾਂਦੇ ਔ ਨਾ, ਹਾਂ ਹਾਂ ਹਾਂ ਹਾਂ ਪੀਜ਼ਾ ਮੈਨ ਭੁਲ ਰਿਆ ਸੀ ਔ ਪੀਜਾ ਬਣਾਂਦੇ ਤੇ ਔ ਫੇਰ ਔ ਤੁਹਾਡੇ ਤੁਸੀਂ ਘਰ ਈ ਬਣਾ ਲੈਂਦੇ ਔ ਪੀਜ਼ਾ।
ਹਾਂਜੀ ਹਾਂਜੀ, ਮੈਂ ਖੁਦ ਬਣਾਂਦੀ ਹਾਂਜੀ ਹਾਂਜੀ, ਕੁਛ ਵੀ ਨੀ ਕਰਨਾ। ਅਮਦਾ ਦੇ ਵਿੱਚ ਨਹੀਂ ਕੁਛ ਵੀ ਨੀ ਕਰਣਾ ਹੂੰਦਾ ਓਦੇ ਵਿੱਚ ਬਰੈਡ ਬ੍ਰੈਡ ਦੇ ਉੱਤੇ ਬਸ ਪੀ ਓ ਅਲਗ ਲਾਲੋ ਸੋਸ ਵੇਲਾ ਲਾ ਮੇਔਨੀ ਵਗੈਰਾ ਓਦੇ ਉਤੇ ਤੁਚੀ ਵੈਜੀਟੇਬਲ ਵਗੈਰ, ਨਹੀਂ ਨਹੀਂ ਔ ਤਾਂ ਬਜ਼ਾਰੋ ਲੈਕੇ ਆਂਦੇ ਆਂ ਅਸੀ। ਉਹ ਬਾਜ਼ਾਰ ਆਦੀ ਹੈ ਜੀ ਹਾਂ ਉਹਦੇ ਉੱਤੇ ਬਸ ਵੈਜੀਟੇਬਲ ਲਗਾ ਲੋ
ਤੇ ਵੈਜੀਟੇਬਲ ਕਿਹੜੀ ਕਿਹੜੀ ਲਗਾਉਣੀ ਚਾਹੀਦੀ ਹੈ।
ਅ ਕੈਪਸੀਕਮ ਵਗੈਰਾ ਸ਼ਿਮਲਾ ਮਿਰਚ ਵਗੈਰਾ ਉਹਦੇ ਵਿੱਚ ਟਮਾਟਰ ਲਗਾ ਲੋ ਪਿਆਜ ਲਗਾ ਲੋ। ਸਵੀਟ ਕੌਨ ਵਗੈਰਾ। ਹਾਂਜੀ ਹਾਂਜੀ ਲੱਗ ਜਾਂਦੇ ਨੇ।
ਤੇ ਚਿਕਨ ਵਗੈਰਾ ਵਾਲੇ ਵੀ ਤੇ ਬਣਾਉਂਦੇ ਨੇ ਉਹ ਵੀ ਬਣਾ ਲੈਂਦੇ ਹੋ ਤੁਸੀਂ
ਨਹੀਂ ਨਹੀਂ ਚਿਕਨ ਵਗੈਰਾ ਵਾਲੇ ਬਨਾਉਂਦੇ ਉਹ ਤੇਹਿਲ ਓ ਤੇ ਫੇਰ ਬਣਾਉਣੇ ਮੁਸ਼ਕਿਲ ਨੇ ਉਹ ਤੇ ਫਿਰ ਹਾਂਜੀ ਅਸੀਂ ਹਾਂਜੀ, ਹਾਂਜੀ ਐਸੀ ਬੈਠੇ ਆ, ਬਣਾਣਾ ਸੁਖਾ ਫਾਈ ਤੇ ਐ ਸਬਦ ਚਲਾਣਾ ਆਦਾ,
ਤੇ ਉਹ ਫਿਰ ਤੁਸੀਂ ਆਪਣਾ ਸਬਜ਼ੀਆਂ ਸੁਬਜ਼ੀਆਂ ਉਬਾਲ ਕੇ ਲਾਂਦੇ ਉਹਦੇ ਵਿੱਚ ਕਿ ਕੱਚੀਆਂ ਈ ਲਾ ਲੈਦੇ ਔ।
ਨਹੀਂ ਐਵੇਂ ਲੱਜਦੀਆਂ ਨੇ ਸ਼ਿਮਲਾ ਮਿਰਚ ਨੂੰ ਤੁਸੀ ਉਬਾਲ ਕੇ ਲਗਾਣਾ ਔਰ, ਦ ਉਬਾਲ ਚ ਲੈਣਾ ਐਵੇਂ ਲੱਗ ਜਾਂਦੀ ਹਾਂ ਵੈਸੇ ਹੀ।
ਸੇਕ ਦਿੰਦੇ ਆ ਕੋਈ ਟੋਸਟ ਵਗੈਰਾ ਕਿਵੇਂ ਬਨਦੇ ਹੁੰਦੇ ਫਿਰ,
ਨਹੀਂ ਉਸ-ਉਸ ਤੋਂ ਬਾਅਦ ਚੀਜ਼ ਵਗੈਰਾ ਡਾਲ ਦਿੱਤੇ ਤੇ ਓਵਨ ਵਿੱਚ ਵਿੱਚ ਰੱਖ ਲੋੋ ਤੇ ਪੈਨ ਵਿੱਚ ਰੱਖ ਲੋੋ ਕੋਈ ਉਹ ਆਪਾ ਨੰ ਚਾਹੀਦਾ।
ਅੱਛਾ, ਚੀਜ ਕਿਹੜਾ ਪਾਣਾ ਹੁੰਦਾ ਜੀ।
ਤੀ ਦਾ ਮੁਹ ਈ ਦਾ, ਕੋਈ ਵੀ ਪਾਲੋ ਆਮੂਲ ਦਾ ਕੋਈ ਵੀ ਚੀਜ਼ ਹਾਂਜੀ,
ਨਹੀਂ ਹੁੰਦਾ ਮੂਲ ਦਾ, ਬਾਕੀ ਉਹ ਚੀਜ਼ ਪਿੰਘਲ ਜਾਂਦਾ ਹੋਣਾ ਫ਼ਿਰ ਬਾਅਦ ਚ, ਚ ਮੇਰੇ ਖਿਆਲ ਗਰਮ ਹੋਗਿਆ।
ਓਵਨ ਚ ਥੋੜੀ ਜਿਹਾ
ਅੱਛਾ-ਅੱਛਾ-ਅੱਛਾ ਤੇ ਮੈਂ ਕਿਹਾ ਖਾਲੀ ਚੀਜ਼। ਪਾ ਲੋ ਮਿਉਨੀ ਪਾਲੋ ਤੇ ਸੋਸ ਵਗੈਰਾ ਵੀ ਪਾਣੀ ਹੁੰਦੀ ਐ।
ਹਾਂ ਸੋਸ ਵਗੈਰਾ ਨੀਚੇ ਪਹਿ ਸੋਸ ਪਾਓ ਉਸ ਤੋਂ ਬਾਅਦ ਵੈਜੀਟੇਬਲ ਔ ਚੀਜ਼ ਪਾਓ।
ਅੱਛਾ ਠੀਕ ਆ ਔਰ ਇਸ ਤੋਂ ਬਾਅਦ, ਆਪਣਾ
ਓਵਨ ਚ ਰੱਖ ਦਿਓ ਔ ਤੁ ਥਰਟੀ ਸਿਕਸ ਵੈਸੇ ਰੱਖਣਾ ਹੁੰਦਾ ਪਹਿਲੇ ਹੀ ਉਹ ਸੇਕ ਲਿੱਤੀ ਹੋਏ ਬ੍ਰੈਡ ਤੇ ਉਹ ਥਰਟੀ ਸੈਕਿੰਡ ਰੱਖਣਾ ਹੁੰਦਾ। ਦਾ, ਨੀ ਤੇ ਫੋਰਟੀ ਸੈਕਿੰਡ ਰੱਖ ਲੋ।
ਹਾਂ ਉਹ ਪਹਿਲੇ ਡਿਪੈਂਡ ਕਰਦਾ ਹਾਂਜੀ-ਹਾਂਜੀ ਅੱਛੀ ਤਰਾ ਹੋ ਜਾਂਦਾ ਹੈ।
ਹਾਂਜੀ ਬਣਾ ਕੇ ਦੇਖਦੇ ਉਦੇ ਵਿੱਚ ਜਿਹੜਾ ਹੋ ਜਾਂਦਾ ਹੈ ਬਹੁਤ
ਹਮ ਨਹੀਂ ਮੈਂ ਬਾਜ਼ਾਰ ਤੋਂ ਉਹ ਦਿਖਾਉਂਦਾ ਮਸ਼ਹੂਰੀਆਂ 'ਚ
ਬਾਜ਼ਾਰ ਚੋਂ ਨੀਚੇ, ਹਾਂਜੀ ਬਾਜ਼ਾਰ ਚੋਂ ਨੀਚੇ ਉਹ ਪੀਜ਼ਾ ਵੇਸ ਲਉਂ ਦੇਨ ਨਾ ਤਾਂ ਉਹ ਰੱਤੇ ਬਣਾਉਂਦੇ ਨੇ, ਅਸੀਂ ਬ੍ਰੈਡ ਦੇ ਓਤੇ ਬਨਾਉਦੇ ਹਾਂ।
ਬਨਾਂਦੇ ਓ, ਉਹ
ਹਾਂਜੀ, ਉਹ ਪੀਜ਼ਾ ਬੇਸ ਕਿਥ ਲਉਂਦੇ ਨੇ ਜੀ
ਠੀਕ ਹੈ, ਠੀਕ ਹੈ, ਬ੍ਰੈਡ ਵੀ ਉਝ ਹੀ ਸਵਾਦ ਆਉਂਦਾ?
ਹਾਂ ਬ੍ਰੈਡ ਵਿੱਚ ਵੀ ਓਹੀ ਸੇਮ ਟੇਸਟ ਹੈ, ਹੈ ਤੇ ਮੈਦਾ ਹੀ ਜੀ।
ਉਹ ਐ ਜ ਮੈਦਾ, ਬਾਕੀ ਉਹ ਵੀ ਬੱਚਿਆਂ ਨੂੰ ਪਸੰਦ ਹੁੰਦਾ ਨਾ। ਮੈਂ ਚਿਰ ਪੁੱਛਾਂ ਵ, ਤੁਸੀਂ ਬਨਾਂਦੇ ਓ? ਬੱਚੇ ਸਾਡੇ ਕਹਿੰਦੇ ਹੁੰਦੇ ਨੇ, ਬਈ ਉਹ ਬਣਾਉਂਦੇ ਸੀ ਤੇ, ਉਹਨਾਂ ਕੋਲ ਪੁੱਛਣਾ ਤੁਸੀਂ। ਮੈਂ ਕਿਹਾ ਚੱਲ ਪਤਾ ਕਰਾਂਗਾ, ਨਹੀਂ ਚਲੋ ਵਧੀਆ ਗੱਲ ਹੈ। ਤੁਸੀਂ ਬਣਾਉਣਾ ਦ ਦਿਆ ਮੈਂ ਅੰਜੀ ਦੱਸਾਂ ਕੋਈ ਹੈਲਥ ਚੀਜ਼ ਵਗੈਰਾ ਵੀ ਇਹਦੇ ਚ ਪਾਣੀ ਚਾਹੀਦੀ, ਕਿ, ਇਹੀ ਚੀਜ਼ਾਂ ਠੀਕ ਨੇ?
ਭਾਈ, ਹੈ ਜੀ ਆਪਣਾ ਤਰ੍ਹਾਂ ਦਾ ਵੈਜੀਟ ਭਾਈ ਤਾਂ ਹੈਦੀ ਹੈ।
ਹਮ ਗੱਲ ਤੇ ਇਹ ਵੀ, ਸਹੀ ਤੁਹਾਡੇ।
ਹ ਸ਼ਿਮਲਾ ਮਿਰਚ ਵਗੈਰਾ ਹਾਂਜੀ, ਹਾਂਜੀ, ਹਾਂਜੀ। ਠੀਕ, ਠੀਕ ਹੈ ਰ। ਆਕੇ ਬਾਏ